ਅਜੀ
ਅਵਾਜ਼ ਆ ਰੀ ਸੀ?
ਹਾਂਜੀ, ਵਾਏਗੁਰੂ ਜੀ ਖਾਲਸਾ ਵਾਏਗੁਰੂ ਜੀ ਕੀ ਫਤੇ।
ਵਾਏਗੁਰੂ ਜੀ ਖਾਲਸਾ ਵਾਏਗੁਰੂ ਜੀ ਦੀ ਫਤੇ ਸਸ਼੍ਰੀ ਕਾਲ।
ਹਾਂਜੀ, ਬਸ ਫਸ, ਕੀ ਕੱਰ ਰੇ ਅੋ?
ਬੱਸ ਭੈਣ ਜੀ ਮੈਂ ਨਿਆਣੇ ਨੂੰ ਪ੍ਰਸ਼ਾਦਾ ਛਕਾ ਰੀ ਸੀ ਮੈਂ ਕੇਆ ਹੋਰ ਸੁਣਾਓ, ਤੁਵਾਡੇ ਬੱਚੇ ਨਿਆਣੇ ਕੀ ਕਰਦੇ? ਪੈਣੇ
ਬਸ ਕੁੜੀਆਂ ਬਾਹਰ ਵਿਆਹੀ ਐ, ਦੋ ਕੁੜੀਆਂ ਹੈਗਿਆ ਬਾਹਰ ਵਿਆਹ ਛੱਡੀਆਂ ਐ ਤੇ ਮੁੰਡਾ ਜੋਬ ਕਰਦਾ ਹੈਗਾ ਵੇ ਤੇ ਕੰਮ ਕਰਕੇ ਹੁਣ, ਨਹੀਂ ਫਰੀ ਕਿਥੇ ਰਹਿਨਾ ਹੁੰਦਾ ਏ ਫਰੀ ਕੌਣ ਰਹਿੰਦਾ ਅੱਜ ਕਲ ਜਦ ਤਕ ਸਾਡੇ ਸਵਾਸ ਹੈਗੇ ਅਸੀਂ ਫ੍ਰਰੀ ਰਹਿ ਸਕਦੇ ਆ ਇਹ ਡਿਊਟੀਆਂ ਵਾਏਗੂਰੁ ਬਣਾਈਆਂ, ਹੋਈਆਂ ਕਦੇ ਕੁਛ ਕਦੇ ਕੁਛ ਕਿੱਥੇ ਅਸੀਂ ਰਹਿ ਸਕਦੇ ਹਾਂ ਫ੍ਰਰੀ
ਸਹੀ ਗੱਲ ਏ ਐ
ਕੋਈ ਨਹੀਂ ਫਰੀ ਆਂਦਾ ਹੁਣ ਇਹ ਨਾ ਰੋਟੀ ਖਾਧੀ ਐ, ਹੁਣ ਬੇਟੇ ਨੇ ਕਹਿ ਰਹੀਂ ਉੱਠ ਤੂੰ ਵੀ ਜਰਾ ਫਿਰ ਨਾਈਟ ਡਿਊਟੀ ਕਰਦਾ ਨਾ ਏ ਫਿਰ ਉੱਠਦਾ ਦੇਰ ਨਾਲੇ ਏ ਮੈਂ ਕਿਆ ਤੂੰ ਵੀ ਹੁਣ ਖਾ ਲੈ ਲੰਗਰ ਛਕ ਲੈ ਤੂੰ ਵੀ ਹੁਨ, ਤੇ ਕਹਿੰਦਾ ਉੱਠਦਾ ਮੰਮੀ।
ਸ਼ਨੀਵਾਰ ਸੁੰ ਨਾ ਛੁੱਟੀ ਹੁੰਦੀ ਹੋਏਗੀ ਸੂ
ਹਾਂ ਸ਼ਨੀ ਛੁੱਟੀ ਤੋਂ ਆ ਤਾਹੀ ਤੇ
ਨਿਆਣੇ ਦੀ ਕੋਈ ਗੱਲ ਨੀ ਬੱਚਿਆਂ ਦਾ ਇਹ ਹੀ ਰਹਿੰਦਾ ਵੇ ਕੰਮ ਕਾਜ ਵਾਲਿਆਂ ਦਾ ਇੱਕ ਛੁੱਟੀ ਮਿਲਦੀ ਉਹਦੇ ਵਿੱਚ ਹੀ ਕਰਾਂਗੇ ਆਰਾਮ
ਹਾਂ ਗੁਰਦੁਆਰੇ ਜਾਨ ਗਏ ਸੀ, ਸਵੇਰੇ ਅੱਜ ਗੁਰਦੁਆਰੇ
ਅੱਜ ਕੀ ਸੀ ਪੈਣ ਜੀ ਕੁਛ ਸੀ ਫੰਕਸ਼ਨ ਸੀ ਕੁਛ ਸੀ ਕੁ
ਨਹੀਂ ਗੁਰਦੁਆਰੇ ਰੋਜ਼ ਜਾਣਾ ਚਾਹੀਦਾ, ਗੁਰਦੁਆਰੇ ਫੰਕਸ਼ਨ ਵੈਸੇ ਪੁੱਛਣ ਰਹੀ ਆ
ਸਾਡੇ ਨਾ ਤੇ ਪੁਛਦੇ ਪਯੇ ਸੇ ਅਜ ਕੋਈ ਆਇਆ ਸੀ, ਸਾਡੇ ਕੰਮ ਕਾਜ ਤੇ ਦੁਕਾਨ ਤੇ ਕੀ ਸਾਨੂੰ ਗੁਰਦੁਆਰੇ ਰਿਕੋਡਿੰਗ ਕਰਨ ਲਈ ਪੁੱਛਿਆ ਮੇਰਾ ਆਦਮੀ ਪੁੱਛਦਾ ਏ ਕਿ ਅਜ ਕੁਛ ਗੁਰਪੁਰਬ ਵਗੈਰਾ ਹੈ ਕੀ ਕੋਈ ਪ੍ਰਕਾਸ਼ ਪੁਰਬ ਅਈ ਮੈਂ ਕਿਹਾ ਨਹੀਂ ਹੁਣੇ ਤੇ ਨਹੀਂ ਐ ਉਹੀ ਮੈਨੂੰ ਅੱਜ-ਕੱਲ ਪੁੱਛਦੇ ਪਏ ਸੀ, ਮੈਂ ਕਿਹਾ ਨਹੀਂ ਹੁਣੇ ਇੱਥੇ ਓਹ ਪ੍ਰਕਾਸ਼-ਪੁਰਬ ਨਿਕਲੇ ਨਾ ਕੱਚੀ ਲੱਸੀ ਪ ਕਿ ਪ੍ਰਸਾਦੇ ਦਾ ਹਰਗੋਬਿੰਦ ਸਾਹਿਬ ਜੀ ਦਾ ਬੜਾ ਅੱਛਾ ਪ੍ਰਕਾਸ਼ ਪੁਰਬ ਬੜਾ ਚੰਗਾ ਤੁਸੀਂ ਗਏ ਸੀ
ਨਹੀਂ ਅਸੀਂ ਸਾਰੇ ਕੰਮ ਕਰਦੇ ਹਾਂ ਇਹ ਫਿਰ ਹਾਜ਼ਰੀ ਜਰੂਰ ਲਗਾਇਆ ਕਰੋ, ਗੁਰਦੁਆਰੇ ਜਾ ਕੇ ਆ ਤੇ ਇਸ ਕੰਮ ਦੇਖੋ ਧੰਦਾ ਤਾਂ ਮੁੱਕਣਾ ਈ ਨਹੀਂ ਏ ਨਹੀਂ ਕੋਈ ਗੱਲ ਨਹੀਂ ਸਵੇਰੇ-ਸਵੇਰੇ ਉਠ ਜਾਇਆ ਕਰੋ ਥੋੜਾ ਹਾਜਰੀ ਲਗਾ ਨਾ ਫਿਰ ਸਾਹ ਦੀ ਦੇਖੋ ਕਮ ਤੇ ਅਸੀ ਹਾੰ
ਉਹ ਨਾਂ ਨੇੜੇ ਕੋਈ ਗੁਰਦੁਆਰਾ ਨੀ ਜੇ ਥੋੜਾ ਦੂਰ ਪੈਂਦਾ ਏ ਤੇ ਅਸੀਂ ਦੋ ਟੂ ਵੀਲਰ ਚੁੱਕੀਏ ਫਿਰ ਜਾਈਏ ਨਹੀਂ ਪੈਣ ਜੀ ਸਾਡਾ ਨਾ ਗੁਰਦੁਆਰਾ ਸਾਡਾ ਥੋੜ੍ਹਾ ਦੂਰ ਪੈਂਦਾ ਐ ਹਾਂਜੀ ਉਹ ਦਿੱਕਤ ਹੁੰਦੀ ਫਿਰ ਸੋ ਕੇ ਉੱਠੋ ਫਿਰ ਬੱਚਿਆਂ ਦੇ ਨਾਲ ਨਿਆਣਿਆਂ ਦੇ ਨਾਲ ਲੱਗੇ ਰਔ ਹੁਣ ਮੇਰਾ ਨਿਆਣਾ ਸੋਮਵਾਰ ਤੋਂ ਸਕੂਲ ਜਾਵੇਗਾ, ਤੇ ਸਮਾਂ ਥੋੜ੍ਹਾ ਵੱਧ ਗਿਆ ਓਦਾਂ ਹੂਨ ਨਾ
ਚਲੋ ਹੁਣ ਐ ਈ ਐ ਬੱਚਿਆਂ ਜ਼ਿੰਮੇਦਾਰੀਆਂ ਹੋ ਜਲਦੀ ਕੀ ਕੀਤਾ ਜਾਏ ਅੱਜ ਪੜ੍ਹਾਈ ਲਿਖਾਈ ਦੀ ਕੱਲ੍ਹ ਵੱਡੇ ਹੋਨਗੇ ਵਿਆਹ ਦੀ ਪਰ ਸ ਮਜੀ ਜਿਮੇਦਾਰੀਆ ਨਹੀਂ ਖ਼ਤਮ ਹੁੰਦੀਆਂ, ਜਦ ਸਾਡੇ ਬੱਚਿਆਂ ਜਬ ਤੱਕ ਉਹਨਾਂ ਵਿਆਹ ਨਾ ਕਰ ਲਈਏ
ਹਾਂਜੀ, ਤੁਸੀਂ ਕੋਈ ਇਤਿਹਾਸ ਦੱਸੋ ਐ ਪਿੱਛੇ ਉਹਨੇ ਗੁਰ ਗੁਰਪੁਰਬ ਦੇ ਬਾਰੇ ਕੁਛ ਮੈਨੂੰ
ਹਾਂ।
ਪੱਕੀ ਲੱਸੀ ਉਹ ਕੱਚੇ ਪ੍ਰਸ਼ਾਦਿਆਂ ਦਾ
ਹਾਂ ਬਸ ਹੋਰ ਗੋਬਿੰਦ ਸਿੰਘ ਪ੍ਰਕਾਸ਼ ਮਾਤਾ ਜੀ ਗਏ ਸੀ ਨਾ ਬਾਬਾ ਬੁੱਢਾ ਸਿੰਘ ਜੀ ਕੋਲ ਗਏ ਸੀ। ਮਤਲਬ ਸੰਤਾਨ ਵਾਸਤੇ ਗਏ ਸੀ ਤੇ ਪੈਲੇ ਤੇ ਮਾਤਾ ਜੀ ਬੜਾ ਬੰਨ, ਬੜਾ ਬੰਨ ਠਨ ਕੇ ਗਏ ਤੇ, ਫੇਰ ਬੁੱਢਾ ਜੀ ਨੇ ਕਿਆ ਤੁਸੀ ਐਵੇਂ ਕਿਵੇਂ ਆਏ ਜਬ ਮਤਬ ਦੇਖੋ ਕਿਸੇ ਕੋਈ ਦਾਤ ਲੈਣ ਜਾਓ ਜੇ ਨੀਵੇਂ ਹੋ ਕੇ ਜਾਣਾ ਚਾਈਦਾ ਹੈਗਾ ਵੈ ਤੇ ਮਾਤਾ ਜੀ ਹਰਗੋਬਿੰਦ ਸੈਬ ਜੀ ਮਾਤਾ ਜੀ ਬ ਬਨ ਠਨ ਕੇ ਅਪਨਾ ਗਏ। ਤੇ ਓਨਾਂ ਨੇ ਕਿਆ ਨਾ ਆ ਤੁ ਨਾ ਐਂਝ ਨੀ ਦਾਤ ਮੰਗੀ ਆਂਦੀ ਫਿਰ ਓ ਗਏ ਆਪਨੇ ਹੱਥ ਦੀ ਓਨਾਂ ਨੇ ਪ੍ਰਸ਼ਾਦੇ ਤਿਆਰ ਕੀਤੇ ਫਿਰ ਓ ਫਿਰ ਪ੍ਰਸ਼ਾਦੇ ਬਨਾਏ। ਹਾਂ ਪਿਆ ਕੈਂਦੇ ਐਸ ਤੇਰੇ ਘਰ ਵੰਸ਼ ਹੋਏਗਾ ਐਸਮ ਓ ਔਰ ਮੁੰਡਾ ਦਾ ਮੂੰ ਤੋੜੇਗਾ। ਆ ਉਨਾਂ ਨੇ ਐ ਕਿਆ ਐਸਾ ਤੇਰੇ ਘਰ ਵੰਸ਼ ਆਵੇਗਾ ਏਨਾ ਹਾਂ ਯੋਧਾ, ਵੀਰ ਬਣੇਗਾ ਓ ਤਾਂ ਤੋ ਐ ਮਤਲਬ ਤਾਂਈ ਤੇ ਬਾਬਾ ਬੁੱਢਾ ਸਿੰਘ ਜੀ ਦੀ ਦਾਤ ਤੋ ਉਨਾਂ ਘਰ ਐ ਹਰਗੋਬਿੰਦ ਸਾਇਬ ਜੀ ਹਾਂ ਪੈਲੇ ਬੜਾ ਬੰਨ ਠਨ ਕੇ ਗੀ ਫਿ, ਫਿਰ ਉਨੇ ਕੇਆ ਨਾ ਆਪਨੀ ਹੱਥੀ ਪ੍ਰਸ਼ਾਦੇ ਬਨਾ ਤੇ ਪੈਦਲ ਚਲ ਕੇ ਕੈਤਾ ਤਾਂ ਓਸ ਟੈਮ ਅੰਮ੍ਰਿਤਸਰ ਵਿੱਚ ਉੱਥੇ ਬਾਬਾ ਬੁੱਢਾ ਗੁਰਦੁਆਰਾ ਤਾਂ ਕੋਈ ਟੈਂਪੂ ਕੁਛ ਵੀ ਨੀ ਹੋਂਦੇ ਸੀ ਮਾਤਾ ਜੀ ਪੈਦਲ ਗ ਗਏ।
ਓਈ ਕਿੱਥੇ ਵੀ ਮੰਗਣ ਜਾਓ ਤੇ ਨੀਵੇਂ ਈ ਹੋ ਕੇ ਜਾਨਾ ਰੈਂਦਾ ਐ। ਆਪਨਾ ਈਗੋ ਐ ਸਭ ਚੀਜਾਂ ਸਾਈਡ ਤੇ ਰੱਖੋ, ਹਟਾਓ ਐ ਸਭ ਨੂੰ ਓਈ ਬਾਬਾ ਜੀ ਸਾਨੂੰ ਸੀਖ ਦੇਂਦੇ ਨੇ। ਕਦੀ ਵੀ ਮੇਰੇ ਘਰ ਆਓ, ਨੀਵੇਂ ਆਓ।
ਔਰ ਅੱਜ ਵੀ ਓਸ ਗੁਰਦੁਆਰੇ ਚਲੇ ਜਾਓ, ਬਾਬਾ ਬੁੱਢਾ ਸਿੰਘ ਜੀ ਤੁਆਨੂੰ ਐ ਪ੍ਰਸ਼ਾਦ ਮਿਲੇਗਾ, ਮਿੱਸੇ ਪ੍ਰਸ਼ਾਦੇ ਤੇ ਪਿਆਜ਼ ਦਾ ਕੱਟਣਾ ਮਿਲਦਾ ਜਰੂੂਰ ਏ। ਅੱਜ ਵੀ ਦੁਨੀਆ ਜਾਂਦੀ ਐ, ਜਿੰਨ੍ਹਾਂ ਦੀ ਔਲ਼ਾਦ ਨੀ ਓਥੇ ਕਿੰਨੇ ਪ੍ਰਾਪਤ ਹੁੰਦੈ।
ਮ ਮੰਨਤਾਂ ਮੰਗਦੀਆਂ ਨੇ ਓਥੇ ਜਾ ਕੇ। ਹਾਂਜੀ, ਬਿਲਕੁਲ ਉਈ ਨੀਵੇਂ ਬਣ ਕੇ ਜਾਓ ਤੇ ਸਬ ਕੁਛ ਮਿਲਦਾ ਜੇ ਹਾਂਜੀ। ਮੇਰੀ ਏ ਦਾਦੀ ਸੀ ਨਾ ਦਾਦੀ ਬੇਬੇ ਮੇਰੀ ਤੇ ਓ ਸਾਨੂੰ ਦੱਸਦੀ ਸੀ ਇੱਕ ਸਾਖੀ। ਕਿ ਇੱਕ ਬੰਦਾ ਨਾ ਡੇਲੀ ਫੱਟੇ- ਫੱਟੇ ਕੱਪੜੇ ਪਾ ਕੇ ਗੁਰਦੁਆਰੇ ਜਾਂਦਾ ਸੀ। ਤੇ ਓਨੇ ਬੋਲਿਆ ਕਿ ਏਨੇ ਫੱਟੇ ਕੱਪੜੇ ਪਾ ਕੇ ਗੁਰਦੁਆਰੇ ਆਂਦੈ, ਮੈਨੂੰ ਕੁਛ ਦੂਸਾ ਭਾਈ ਬੋਲਦਾ ਮੈਨੂੰ ਕੱਪੜੇ ਦੇਦਾ ਜਾ ਕੇ। ਓਨੂੰ ਫਿਰ ਜਾ ਕੇ ਦੇਖਦਾ ਵੀ ਦੂਰ ਜਾ ਕੇ ਓ ਤੇ ਏਨੀ ਵੱਡੀ ਕਾਰ ਤੇ ਆਇਆ ਵੇ। ਓ ਬੋਲਦੇ ਤੂ ਏਨਾ ਵੱਡਾ ਕਰੋੜਪਤੀ ਤੂੰ ਕਾਰ ਤੇ ਆਇਆ ਵੇ? ਤੇ ਕੈਂਦਾ ਏ ਕਿ ਮੈਂ ਨੀਵਾਂ ਹੋ ਕਰ ਆਂਦਾ ਵਾਂ, ਮੈਂ ਐਵੇਂ ਈ ਪੈਲੇ ਭਿਖਾਰੀ ਸੀ। ਜਿਵੇ, ਜਿਵੇ ਮੇਰੀ ਲੋੜਾਂਦਾ ਪੂਰੀਆ ਹੋਂਦੀ ਰੀਆ, ਮੈ ਆਪਨੇ ਕੱਪੜੇ ਤੇ ਇੱਕ -ਇੱਕ ਟਾਂਕਾ ਲਾਂਦਾ ਰੇ
ਹਾਂ, ਹਾਂ, ਹਾਂ ਐਵੀ ਈ ਟਾਂਕੰ ਮਤਾਰਦਾ ਹਗਾ ਹਾਂ ਹ ਸੁਨੀ ਕ
ਹਾਂਜੀ ਅਸੀ ਤੇ ਸੁਨਦੇ ਰੈਨੇ ਮੇ ਬੇਬੇ ਜੀ ਨੇ ਸੁਨਾਂਦੇ ਸੀ
ਹਾਂ, ਹਾਂ, ਹਾਂ, ਹਾਂ, ਹਾਂ ਓ ਤੇ ਹੈ ਈ ਐ। ਦੇਖੋ ਸੱਚੇ ਦਿਲ ਨਾ ਮੰਗੋ ਤੇ ਬੜਾ ਕੁਛ ਸੱਚੇ ਜਿਵੇ ਪਿਆਰ ਬੌਤ ਕੁਛ ਹੈਗਾ ਸਬ ਕੋ ਉੱਥੇ ਈ ਮਿਲਣਾ ਵੇ। ਕਿਥੋ ਨੀ ਮਿਲਨਾ ਹੁ ਐਥੇ ਅਦਰ ਭੜਕਣੇ ਨਾ ਸਾਡੇ ਕਿੱਥੋਂ ਕੁਝ ਨੀ ਮਿਲਨਾ ਹੈਗਾ ਵੈ।
ਬੱਚਿਆਂ ਨੂੰ,
ਠੀਕ ਹੈ, ਬਸ, ਬਸ ਇੱਥੋਂ ਅਸੀ ਜਾਈ ਦੁਨੀਆਂ ਜਾਂਦੀ ਹੈ ਪੰਡਤਾਂ ਕੋਲ। ਸਭ ਬੇਕਾਰ ਏ, ਸਭ ਵਾਹਿਗੁਰੂ ਇਥੋ ਦੇਣਾ, ਜੋ ਕੁਝ ਦੇਣਾ। ਵਾਹ- ਵਾਹ- ਵਾਹ ਜੋ ਵਾਹਿਗੁਰੂ ਹਾਂ ਜੋ ਵਾਹਿਗੁਰੂ ਸੁੱਖ ਦੇ, ਸੁੱਖ ਦੇ ਦੁੱਖ ਦੇ ਵਾਹਿਗੁਰੂ ਆਪਣੀ ਸ਼ਰਨ 'ਚ ਬੁਲਾਂਦਾ ਰਿਹਾ ਬਸ
ਬਸ ਅਸੀਂ ਤਾਂ ਐਹੀ ਬੋਲਦੇ ਭੈਣਜੀ, ਜੋ ਕਰੇਗਾ ਸੋ ਭਰੇਗਾ
ਹਾਂ ਜੋ ਸੁੱਖ ਦੇ ਦਾਤਾ ਦੁ ਦੁੱਖ ਦੇ ਐ ਨੀ ਦੁਖ ਆਇਆ ਤੇ ਦੂਜੇ ਪਾਸੇ ਨਾਜ਼ੋ
ਨਾ ਓਦਾ ਵੀ ਸ਼ੁਕਰਾਨਾ ਰੱਬ ਦਾ
ਕਰਾਣਾ ਦਾਤਾ ਦਾ ਕਰਨਾ ਕੋਈ ਗੱਲ ਨਹੀਂ, ਕਰਮ ਤੁਸੀ, ਕਰਮ ਤੁਸੀਂ ਆਪਣੇ ਲੈਣੇ ਨਾ
ਹਾਂਜੀ ਕਰ, ਕਰਮ ਤੇ ਆਪਣੇ ਹੀ ਲੈਣੇ ਨੇ ਬਸ ਐਵੇਂ ਸਿਮਰਨ ਕਰਨਾ ਜਾਪ
ਬਸ ਵਾਹਿਗੁਰੂ ਸਾਨੂੰ ਨਾਮ ਦਿੱਤਾ, ਨਾਮ ਜਪ ਭੋਂ ਤਾਡੇ ਕਸ਼ਟ ਥੋੜ੍ਹੇ ਘੱਟ ਜਾਵਾਂਗੇ ਤੇ ਕਿਉਂ ਇਨਾਮ ਦਿੱਤਾ ਸਾਨੂੰ ਲੋਕਾਂ ਨੂੰ
ਵਾਹਿਗੁਰੂ ਬਖਸ਼ੀ ਬੁੱਧੀ ਬਖਸ਼ਣ ਕਦੀ- ਕਦੀ ਤੇ ਭੈਣਜੀ ਪਾਠ ਵੀ ਨਹੀਂ ਹੁੰਦਾ
ਉਹ ਤੇ, ਨਹੀਂ ਬਾਬਾ ਜੀ ਕਹਿੰਦੇ ਤੁਸੀਂ ਆਪਣਾ ਕੰਮ ਰਸੋਈ ਆਪਣਾ ਜਾਓ ਆਪਣਾ ਰਸੋਈ 'ਚ ਕੰਮ ਕਰਦੇ- ਕਰਦੇ ਵਾਹਿਗੁਰੂ- ਵਾਹਿਗੁਰੂ ਜਪਦੇ ਰਹੋ ਕੋਈ ਗੱਲ ਨਹੀਂ
ਜੀ, ਨਾ ਫਿਰ ਮੈਂ ਤੇ ਬਤਾਉਂਦੀ, ਮੈਂ ਚਾਰ -ਚਾਰ, ਪੰਜ- ਪੰਜ ਸਵੇਰੇ ਸੁਣਦੀ ਆ ਮੈਂ ਕਿਹਾ ਵਾਹਿਗੁਰੂ ਤੇਰਾ ਨਾਮ ਜਪਣ ਦਾ ਟਾਈਮ ਨੀ ਆ ਵੈਸੇ ਦੇਖਲੋ ਚਾਹ ਚੱਪਣ ਭਜਨ ਸੁਣਦੇ ਪਏ ਆ
ਨਾਂਹ, ਨਹੀਂ- ਨਹੀਂ- ਨਹੀਂ -ਨਹੀਂ ਜ਼ਰੂਰ ਨਹੀਂ -ਨਹੀਂ ਅੰਦਰ ਬਾਹਰ ਪੜਦਿਆਂ ਆਪਣਾ ਬਾਣੀ ਪੜ੍ਹਿਆ ਕਰੋ ਸ਼ਬਦ ਮੂੰਹ 'ਚ ਪਾਇਆ ਕਰੋ ਵਾਹਿਗੁਰੂ ਵਾਹਿਗੁਰੂ ਜਬ ਜਾ ਕਰੋ ਉਹਦੇ 'ਚ ਤਰ ਜਾਏਗਾ ਬੰਦਾ
ਸਹੀ ਗੱਲ
ਵਾਹਿਗੁਰੂ ਜਾਨੀ ਜਾਨ ਅਸੀਂ ਗ੍ਰਸਤ ਜੀਵਨ 'ਚ ਨੀ ਟਾਈਮ ਮਿਲਦਾ ਨਹੀਂ ਟਾਈਮ ਮਿਲਦਾ ਹੈਗਾ ਆਹ ਬਾਹਰ ਬਸ, ਨਹੀਂ- ਨਹੀਂ ਬਿਲਕੁਲ ਹੁਣ ਸਾਡੀ ਬਾਣੀ 'ਚ ਨਹੀਂ ਲਿਖਿਆ ਹੈਗਾ ਵੇ ਹਾਂ ਸਾਡੀ ਬਾਣੀ 'ਚ ਲਿਖਿਆ ਹੋਇਆ ਹੈ, ਬੁਰੇ ਕਾਮ ਕੋ ਉੱਠ ਖਲੋਇਆ ਨਾਮ ਕੀ ਬੇਲਾ, ਪੈ- ਪੈ ਸੋਇਆ
ਬਸ, ਅਸੀਂ ਮੂਵੀਆਂ ਦੇਖਣ ਚਲੇ ਜਾਵਾਂਗੇ, ਸਹੀ ਗੱਲ ਹੈ ਭੈਣ ਜੀ
ਹਾਂ ਫਿਰ, ਸਾਡੀ ਬਾਣੀ 'ਚ ਲਿਖਿਆ ਹੋਇਆ ਅੱਸੀ ਕਲਯੁਗੀ ਜੀ ਅਸੀਂ ਕਲਯੁਗੀ ਜੀ ਹੈਗੇ ਆਂ, ਨਹੀਂ ਸਮਝਦੇ ਹੈਗੇ ਆਂ, ਨਾਮ ਦੀ ਬੇਲਾ ਸੋ ਜਾਵਾਂਗੇ ਪੂਰੇ ਕੰਮ ਉੱਠ ਖਲੋਵਾਂਗੇ
ਹਾਂਜੀ ਉਹਨੇ ਮੇਰੇ ਆਦਮੀ ਦਾ ਕੋ ਫੋਨ ਆਇਆ ਸੀ ਨਾ, ਤੇ ਚਿਰਾਂਦਾ ਪਿਆ ਸੀ, ਤੂੰ ਫੋਨ ਚੁੱਕਿਆ ਕਰ, ਚੱਕ ਲਿਆ ਕਰ ਫੋਨ ਐਨੇ ਫੋਨ ਮਿਲਾ, ਮੁੰਡੇ ਨੇ ਕੀ ਕੀਤਾ ਮੇਰੇ ਨਿਆਣੇ ਨੇ, ਉਹ ਫੋਨ ਚਾਲੂ ਕਰਕੇ ਚਲਾ ਗਿਆ ਵੇ, ਉਹ ਮੈਂ ਗੱਲਾਂ ਮਾਰਦੀ ਪਈ ਸੀ
ਹਮ, ਅੱਛਾ- ਅੱਛਾ- ਅੱਛਾ, ਨਹੀਂ- ਨਹੀ ਨਹੀਂ- ਨਹੀਂ ਦ ਸੁਣਦੇ ਨੇ ਪਹਿਲੇ ਆਪਣੇ ਆਪ ਵੀ ਧਿਆਨ ਕਰਿਆ ਕਰੋ ਨਾ ਨਹੀਂ ਇਹਨੂੰ
ਐਹ ਤੂੰ ਵਿਹਲੇ ਕੰਮ ਕੀ ਕਰਨ ਬੈਠੀ ਹੋਈ ਐ, ਮੈਨੂੰ ਕੰਮ ਹੁੰਦਾ ਫੋਨ ਨੀ ਚੱਕਦੀ ਤੂੰ
ਨਹੀਂ- ਨਹੀਂ ਆਪ ਤੇ ਧਿਆਨ ਕਰਿਆ ਕਰੋ ਕਿਉਂਕਿ ਫਿਰ ਕੋਈ ਗੱਲ ਪੁੱਛਣੀ ਹੁੰਦੀ, ਜ਼ਰੂਰੀ ਗੱਲ ਪੁੱਛਣੀ ਹੁੰਦੀ ਐ ਭੈਂ ਆਪਣੇ ਪਰਿਵਾਰ ਦਾ, ਸੱਸ ਸਹੁਰੇ ਦਾ, ਆਦਮੀ ਦਾ ਸਭ ਰੋਟੀ ਪਾਨੀ
ਹੋ ਜਾਣ ਨਾ, ਐਹ ਨਿਆਣੇ ਕੁਛ ਨਹੀਂ ਸਮਝ ਦੇ ਨੀ ਨੇ ਆਦਮੀ ਸਮਝਦੇ ਨੀ ਨੇ ਕਿਵੇਂ ਸਮਝਾਈਏ। ਭੈਣ ਜੀ ਐਲੋ ਦੀ ਬੁੱਧੀ ਰੱਬ ਬਖਸ਼ਣ ਐਨਾ ਨੂੰ।
ਕੋਈ ਨੀ ਵਾਏ ਪਾਠ ਪੂਜਾ ਕਰਾ ਕਰੋ ਸ ਸਈ ਹੋ ਜਾਏਗਾ ਮੈਂ ਤੇ ਕੇਂ
ਉਹੀ ਇੰਨਾ ਚਿੜ-ਚਿੜ ਕਰਦੇ ਜੇ ਭੈਣ ਜੀ, ਮੈਂ ਤੁਹਾਨੂੰ ਕੀ ਦੱਸਾਂ ਹੁਣ। ਮੇਰਾ ਨਿਆਣਾ ਵੀ ਬੇਚਾਰਾ ਨਿਆਣਾ ਇਥੇ ਨਿਆਣੇ ਨਿਆਣੇਆਂ ਨੂੰ ਰੋਟੀ ਖਿਲਾਂਦੀ ਪਈ ਆ ਨਾ ਮੈਂ ਪ੍ਰਸ਼ਾਦਾ ਛਕਾ ਰਈ ਆ।
ਕਿ ਕਿਉ ਕਰਦੇ ਤੁਹਾਡੇ ਆਦਮੀ ਸ਼ੇਸ਼ੀ ਕਿਉ ਕਰਦੇ ਵੇ।
ਉਹ ਇਹ ਚਿੜ-ਚਿੜੀ ਲੱਗੀ ਰੇਂਦੀ ਜੇ। ਨਾ ਕਾਮ ਨਾ ਕਾਜ ਵੇਲੇ ਚਿੜ-ਚਿੜ, ਚਿੜ-ਚਿੜ ਚਿ ਕਰਦੀ ਰੇਂਦੇ ਜੈ। ਮੈਂ ਈ ਓਹੀ ਮੈਂ ਰੱਬ ਨੂੰ ਬੋਲਿਆ ਵਾਹਿਗੁਰੂ ਜੀ ਮੈਨੂੰ ਸ਼ਕਤੀ ਦੋ ਮੈਂ ਹੀ ਸ਼ਾਂਤ ਹੋ
ਹਾਂ ਪਰ ਤੁਸੀਂ ਚੁੱਪ ਕਾਰਜੋ ਗੇ ਨਾ ਆਪੇ ਕਾਰ ਇਚ ਸ਼ਾਂਤੀ ਰਵੇ ਕਿੰਨਾ ਦੇ ਕਿੰਨੀ ਦੇਰ ਬੰਦਾ ਚਿੜਚਿੜ ਕਰੇਗਾ।
ਐ ਭੈਣ ਜੀ ਮੇਰੀ ਤੇ ਹੁਣ ਬਹਸ ਹੁੰਦੀ ਨੀ ਜੇ ਮੈਂ ਬਹਸ
ਨਾ ਕਰਨ ਦੀ ਲੋੜ ਈ ਕੋਈ ਨੀ ਐ। ਕਰਨ ਨਾਲ ਕੀ ਫੈਦਾ ਆਪਣਾ ਸਿਰ ਦਰਦ ਕਰੋਗੇ ਉਹ ਹਾਂ ਕਈ ਬੰਦਾ ਕੋਈ ਵੀ ਹੋਵੇ ਮੈਂ ਕੇਂਦੀ ਜਨਾਨੀ ਆ ਇੱਕ ਬੰਦਾ ਚੁੱਪ ਕਰ ਜੇ ਨਾ।
ਹਾਂਜੀ ਚਲੋ ਭੈਣ ਜੀ ਥੋੜ੍ਹੀ ਦੇਰ ਹੋਰ ਬਖਸ਼ੋ ਭੈਣ ਜੀ।
ਅੱਛਾ ਜੀ, ਵਾਏਗੁਰੂ ਜੀ ਖਾਲਸਾ ਵਾਏਗੁਰੂ ਜੀ ਕੀ ਫਤੇਹ ਵਾਏਗੁਰੂ ਜੀ।
ਹੈਲੋ।